ਹੈਲੋ ਸਤਿ ਸ੍ਰੀ ਅਕਾਲ ਵੀਰ ਜੀ
ਹੋਰ ਜੀ ਉਹਦੀਆ ਤੁਸੀਂ ਸੁਣਾਓ ਕਿਵੇਂ
ਸਭ ਠੀਕ ਹੈ
ਵਧੀਆ ਸਭ ਵਧੀਆ ਹੋਰ
ਕਿਵੇਂ ਯਾਦ ਕੀਤਾ ਵੀਰ ਜੀ
ਬਸ ਵੈਸੇ ਹੀ ਬੈਠੇ ਸੀ ਘਰ ਆ ਛੁੱਟੀ ਹੀ ਸਾਡੀ
ਅੱਛਾ ਅੱਛਾ
ਟੀ ਸਾਡੀ ਹਾਂਜੀ ਹਾਂਜੀ ਅੱਜ ਸਭ ਸਭ ਵਧੀਆ ਸਭ ਵਧੀਆ ਅੱਜ ਹਾਂ ਸਭ ਵਧੀਆ ਤੁਸੀਂ ਸੁਣਾਓ ਕਿਵੇਂ ਗਰਮੀ ਗੁਰਮੀ ਹੈਗੀ ਨਹੀਂ ਤੁਹਾਡੇ ਇੱਥੇ
ਹਾਂਜੀ ਹਾਂਜੀ ਗਰਮੀ ਤੇ ਬੜੀ ਹੋਈਦੀ ਹੈ ਇੱਥੇ ਤੇ ਹਾਂਜੀ ਉਓਥੇ ਤਾਂ ਏਸੀ ਬਿ ਨਾ ਸਰਦਾ ਹੀ ਨਹੀਂੀ ਪਿਆ ਹਾਂਜੀ, ਏਸੀ ਬਿਨਾਂ ਤੇ ਰੈ ਈ ਨੀ ਸਕਦੇ ਪਏ ਕਮਰੇ ਸੋ ਬਾਅਰ ਈ ਨੀ ਜਾਇਆ ਜਾਂਦਾ ਏਂਨੀ ਗਰਮੀ ਐ ਫੇਰ ਬੋਤ ਬੁਰਾ ਹਾਲੈ ਜੀ।
ਅਸੀਂ ਨੀ ਲਵਾਏਆ ਹੋਇਆ ਸੀ ਅਸੀਂ ਲਵਾਓਣਾ ਸਾਡੇ ਏਥੇ ਇੰਨੀ ਗਰਮੀ ਨੀਂ ਹੁੰਦੀ
ਅੱਛਾ-ਅੱਛਾ।
ਆਈਂ ਪੱਖਾ ਚਿਲਾਂਦੇ, ਹਾਂਜੀ-ਹਾਂਜੀ-ਹਾਂਜੀ ਸਾਨੂੰ ਏੱਥੇ ਇੰਨਾ ਫ਼ਰਕ ਨੀ ਪੈਂਦਾ।
ਚਲੋ ਵਧੀਆ ਜੇ ਏ ਤਾਂ ਬੋਤ ਅੱਛੀ ਗੱਲ ਹੈਗੀ ਐ। ਹੰਮ੍ਹ, ਹੋਰ ਛੁੱਟੀਆਂ ਚ ਜਾ ਰੇ ਓ, ਬਸ ਨਾਸ਼ਤਾ ਹੁਨੇ ਈ ਕੀਤਾ ਤਾ ਸੀ। ਤੇ ਬੈਠੇ ਸੀ ਤੋਡਾ ਕੋਲ ਆ ਗਆ‌, ਹਾਂਜੀ।
ਤੇ ਅੱਜ ਕੀ ਬਣਾਇਆ ਫੇਰ?
ਆਜ ਅਸੀਂ ਓ ਬਣਾਈ ਸੀ, ਆਲੂ ਨਿਊਟਰੀ।
ਹਾਂਜੀ, ਹਾਂਜੀ। ਕਿਵੇ ਬਨਾਏਆ ਹੈ, ਵੀਰ ਜੀ ਤੁਸੀਂ ਤਾ ਪੁੱਛਦੇ ਪ ਜੇ ਬਨਾਓਗੇ
ਹਾਜੀ, ਹਾਂਜੀ, ਜਾਚ ਆਣੀ ਚਾਹੀਦੀ ਸਾਨੂੰ ਸਾਰੀ।
ਸਹੀ ਗੱਲ ਏ। ਓ ਸਾਡੇ ਪਾਬੀ ਬੜੇ ਇਟੈਲੀਜੈਂਟ ਹੈਗੇ ਨੇ ਓ ਤੇ ਖੁਦਦੀ ਏਨੇ ਵਦੀਆ
ਅੱਛਾ, ਨਈ ਮੈਂ ਆਪ ਬਣਾ ਕੇ ਖੂਆਵਾ ਗਾ ਤਾਂਨੂੰ। ਤਾਂ ਏਹ ਤੁਆਡੇ ਕੋਲ ਪੁੱਛਦਾ ਆ, ਮੈਂ ਪਤਾ ਲੱਗ ਜੇ ਆਲੂ ਕਿਵੇ? ਪੈਲੇ ਆਲੂ ਉਬਾਲੇ
ਨਈ, ਨਈ ਜੀ, ਆਲੂ ਅਸੀਂ ਪੈਲੇ ਸਬ ਤੇ ਪੈਲੇ ਸੋਯਾਬੀਨ ਦੀ ਵੜੀਆਸ ਲੈਣੀਆ ਟਰੀਲਾ ਆਂਦੈ ਹਨਾ, ਓ ਅਸੀ ਪੈਲੇ ਭਿਗੋ ਤੀਆ ਸੀ ਪਾਨੀਚ ਥੋੜੀ ਦੇਰ ਵਾਸਤੇ ਨਾ। ਹਾਂ, ਹਾਂ, ਗਰਮ ਪਾਣੀ ਚ ਥੋੜੀ ਦੇਰ ਅਸਤੇ ਭਿਗੋ ਦਿੰਨੇ ਆ, ਤਾ ਕਿ ਓ ਅੱਛੀ ਤਰਾ ਫੂਲ ਜਾਣ। ਬਸ ਫਿਰ। ਤੁਹਾਡੀ ਮਰਜ਼ੀ ਹੈ ਜਿੰਨੇ ਮਰਜ਼ੀ ਆਲੂ ਪਾਓ ਹਨਾ ਜਿੰਨੇ ਤੁਸੀਂ ਪਸੰਦ ਕਰਦੇਓ ਅਸੀ ਥੋੜੇ ਘੱਟ ਹੀ ਪਸੰਦ ਕਰਨ ਹਾਂ ਤੇ ਬਸ ਦੋ ਚਾਰੀ ਆਲੂ ਪਾਏ ਨੇ ਤੇ ਪਿਆਜ ਪਯਊਜ ਕੱਟੇ ਨੇ ਮਸਾਲਾ ਭੁੰਨਿਆ
ਅੱਛਾ
ਹਾਂ ਟਮਾਟਰ ਦੀ ਥੋੜੀ ਪਿਊਰੀ ਬਣਾ ਲੈਂਦੇ ਹਾਂ ਅਸੀਂ ਥੋੜੇ ਨਾ ਟੇਸਟੀ ਹੋ ਜਾਂਦੀ ਸਬਜ਼ੀ ਹਾਂ ਕੇ ਪਾ ਤੇ ਸੋਇਆਬੀਨ ਵੀ ਆਲੂ ਵਿੱਚ ਸਿਟੀਆ ਦਵਾ ਤੇ
ਅੱਛਾ ਕੂਕਰ ਚ
ਹਾਂਜੀ ਹਾਂਜੀ ਕੂਕਰ ਵਿੱਚ ਨਹੀਂ ਨਹੀਂ ਚਾਵਲ ਤਾਂ ਸਾਡਾ ਜਿਹੜਾ ਘੱਟ ਹੀ ਖਾਂਦੇ ਨੇ ਬਸ ਨਾਲ ਫੁਲਕਾ ਹੀ ਚੱਲਦੇ ਨੇ ਸਾਡੇ ਹਾਂਜੀ ਪਰੌਂਠਾ ਜਿੰਨੇ ਖਾਣਾ ਉਹਨੂੰ ਪਰੋਂਂਠਾ ਬਣਾ ਤਾ
ਅੱਛਾ
ਜਿਵੇਂ ਸਾਦਾ ਖਾਣਾ ਨੂੰ ਸਾਦਾ ਫੁਲਕਾ ਬਣਾ ਦੇਈਦਾ
ਤੁਹਾਡੇ ਪਰੌਂਠੇ ਜਿਆਦਾ ਖਾਂਦੇ ਮੈਨੂੰ ਲਗਦਾ
ਹਾਂ ਬੱਚੇ ਖਾਂਦੇ ਨੇ ਖੁਸ਼ ਹੋ ਗਏ ਬਾਕੀ ਸਾਡੇ ਤੇ ਘੱਟ ਹੀ ਖਾਂਦੇ ਨੇ
ਨਹੀਂ ਮੈਂ ਤੇ ਨਹੀਂ ਖਾਂਦਾ ਜੀ ਮੇਰਾ ਤਾਂ ਲੀਵਰ ਫੇਟੀ ਠੀਕ ਹੈ ਹਾਂਜੀ ਅਸੀਂ ਨਹੀਂ ਖਾਂਦੇ ਹਾਂਜੀ ਹਾਂਜੀ ਦਵਾਈ ਚੱਲ ਰਹੀ ਸਾਡੀ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ
ਅੱਛਾ ਅੱਛਾ ਥੋਡਾ ਫ਼ਰਕ ਹੈ ਤੁਹਾਨੂੰ
ਹਾਂਜੀ ਫਰਕ ਹੈ ਪਹਿਲਾਂ ਨੂੰ ਫਰਕ ਹੈ ਪਰਹੇਜ਼ ਕਰੀ ਦਾ ਚਾਹ ਨੀ ਪੀਣੀ ਦੁੱਧ ਵੀ ਨੀ ਬਿਨਾਂ ਦੁੱਧ ਵਾਲੀ ਕੋਈ ਚੀਜ਼ ਨਹੀਂ ਖਾਣੀ ਦਹੀਂ ਤੇ ਲੱਸੀ ਲੈ ਸਕਦੇ ਹਾਂ
ਅੱਛਾ ਅੱਛਾ
ਕੋਈ ਚੀਜ਼ ਨਹੀਂ ਖਾਣੀ
ਹਮ ਹਮ
ਮਿਰਚਾਂ ਨਹੀਂ ਖਾਣੀਆ ਮਸਾਲੇ ਨਹੀਂ ਖਾਣੇ ਸਪਾਈਸੀ ਚੀਜ਼ਾਂ ਨਹੀਂ ਖਾਣੀਆਂ
ਤੇ ਫਿਰ ਹਾਂਜੀ ਹਾਂਜੀ ਫਰ ਤੁਸੀਂ ਉਸ ਹਿਸਾਬ ਨਾਲ ਹੀ ਮਨਾਉਂਦੇ ਹੋਣਗੇਆਂ ਚੀਜ਼ਾਂ ਦੇ ਭਾਬੀ ਸਾਡੇ ਹਾਂ ਸਾਤਵ ਭੋਜਨ ਜਿਹਨੂੰ ਕਹਿੰਦੇ ਹਨਾ ਸਾਧੂ ਸਾਧੂ ਵਾਲੀ ਬਰਤੀ ਹੋ ਗਈ ਤੁਹਾਡੀ ਭਾਈ ਸਾਹਿਬ
ਹਾਂਜੀ ਹਾਂਜੀ ਹਾਂਜੀ ਸਾਧੂ ਵਾਲੀ ਵਿਰਤੀ ਹੋ ਗਈ ਫੇ ਬਸ ਉਹਨੂੰ ਗਊ ਪੀਰਤੀ ਬਣਾਉਣੀ ਆ ਆਸ਼ੀਰਵਾਦ ਉਹੂੰ ਸੁਭਾਅ ਵੀ ਉਹ ਜਿਹਾ ਕਰ ਲੈਣਾ
ਸਾਧੂ ਅਲੀ ਅੱਛਾ ਵਾਹ ਜੀਵਾਾਹ ਅੱਛੀ ਗੱਲਏ ਸਾਨੂੰ ਵੀ ਕੁੱਛ ਮਿਲ ਜਾਏਗਾ ਤੁਹਾਡੇ ਕੋਲ ਲ ਸੀਖ ਮਿਲਦੇ ਹਨਾ ਹਾਂਜੀ ਹਾਂਜੀ ਹੋਰ ਅੱਜ ਕਲ ਤੇ ਮੌਸਮ ਵਿੱਚ ਕਣ ਸਹਿਰ ਜਾਂਦੇ ਵੀ ਯਾ
ਯਾਤਰਾ ਜਾ ਰਹੀ ਹੈਮਕੁੰਟ ਸਾਹਿਬ ਤੁਸੀਂ ਗਏਓ ਕਦੀ
ਨਹੀਂ ਜੀ ਨਹੀਂ ਅਸੀਂ ਬੜੀ ਪਹਿਲੇ ਗਏ ਸੀ ਤੇ ਸਾਡੇ ਬ੍ਰਦਰ ਨਾਲ ਸੀ ਵੱਡੇ ਵੀ ਛੋਟ ਵੀ ਤੇ ਅਸੀਂ ਪਹਿਲੇ ਰਿਖੀਕੇਸ਼ ਗਏ ਉੱਥੋਂ ਤੇ ਫੇਰ ਸ੍ਰੀਨਗਰ ਗਏ ਉਥ ਤੇ ਆਪਾਂ ਤਿੰਨ ਚਾਰ ਦਿਨ ਰੁਕ ਕੇ ਵਾਪਸ ਹੀ ਆ ਗਏ ਉਸ ਟਾਈਮ ਬੜਾ ਪਾਣੀ ਆਇਦਾ ਸੀ ਬਰਸਾਤਾਂ ਬੜੀਆਂ ਸੀ ਹਨਾ
ਅੱਛਾ ਰਸਤੇ ਹਾੜ ਭੂ ਡਿੱਗੇ ਹੋਣੇ ਨਾ ਉੱਥੇ
ਜੀ ਹਾਂਜੀ ਅਸੀਂ ਤਾਂ ਬੜੀ ਵੇਟ ਕੀਤੀ ਦੋ ਤਿੰਨ ਦਿਨ ਰੁਕੇ ਵੀਏ ਸ਼ਾਇਦ ਖੁੱਲ੍ਹ ਜਾਣਗੇ ਤੇ ਅਸੀਂ ਜਾਵਾਂਗੇ ਹਾਂਜੀ ਹਾਂਜੀ ਹਾਂਜੀ ਸ੍ਰੀਨਗਰ ਗਏ ਸੀ ਅਸੀਂ ਹਾਂ ਬਸ ਉਹ ਫਿਰ ਉਸ ਤੋਂ ਬਾਅਦ ਕੁਛ ਹਿੰਮਤ ਵੀ ਨੀ ਬਣੀ ਜਾਣ ਦੀ ਹੈ ਨਾ
ਨਹੀਂ ਜਾਣਾ ਚਾਹੀਦਾ ਜਾਣਾ ਚਾਹੀਦਾ ਇਸ ਵਾਰ ਚਲੇ ਜਾਓ
ਅੱਛਾ ਤੁਹਾਡਾ ਪ੍ਰੋਗਰਾਮ ਹੈ ਅਛਾ ਤੁਹਾਡਾ ਪ੍ਰੋਗਰਾਮ ਹੈ ਵ ਜਾਣ ਦਾ
ਨਹੀਂ ਸਾਡਾ ਪ੍ਰੋਗਰਾਮ ਤੇ ਕੋਈ ਨੀ ਹੈਗਾ ਬਣਾ ਲਸੀ ਪ੍ਰੋਗਰਾਮ ਬਣਾ ਲਵਾਂਗੇ
ਅੱਛਾ ਅੱਛਾ ਮੈਂ ਤੇ ਨਾ ਹੁਣ ਜਿਵੇਂ ਡਰ ਜਿਹਾ ਲੱਗਦਾ ਕਿ ਆਪਾਂ ਚੱਲ ਲਾਂਗੇ ਇੰਨਾ।
ਹਾਂਜੀ ਹਾਂਜੀ ਇਹ ਸਭ ਚੱਲ ਲੈਂਦੇ ਨੇ। ਜਲਦੀ ਹੈਲੀਕਾੋਪਟਰ ਚੱਲ ਪੈਣੇ ਉੱਥੇ
ਕੁੱਝ ਜੋ ਯਾਤਰਾ ਆਪਾਂ ਚੱਲ ਕੇ ਕਰਾਂਗੇ ਨਾ ਆਪੇ ਕਰਾਂਗੇ ਤੇ ਉਹ ਕੁਛ ਅਲੱਗ ਹੀ ਆਨੰਦ ਹੋਏਗਾ ਨਾ ਉਹਦਾ।
ਉਹ ਤੇ ਹੈ ਹੀ। ਨਹੀਂ ਕੋਈ ਦਿੱਕਤ ਨੀ ਤਪ ਸਥਾਨ ਹੈਗਾ ਜੀ ਹਾਂਜੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਜੀ ਨੇ ਤਪ ਕੀਤਾ ਸੀ ਪਿਛਲੇ ਜਨਮ ਵਿੱਚ
ਅੱਛਾ ਅੱਛਾ ਮਤਲਬ ਕਿ ਜਿਹੜਾ ਹੁਣ ਤੋਂ ਪਹਿਲੇ ਵੇਲੇ। ਅੱਛਾ ਅੱਛਾ
ਹਾਂ ਇਹਦੇ ਵੀ ਬਹੁਤ ਅ ਪਿੱਛੇ ਇਤਿਹਾਸ ਹੈਗਾ ਬਹੁਤ ਪੁਰਾਣਾ ਉਹ ਬਟ ਫਿਰ ਉਹ ਕਾਫੀ ਟਾਈਮ ਲੱਗ ਜਾਵੇਗਾ ਸੁਣਾ ਦਿਆ
ਹਾਂਜੀ ਹਾਂਜੀ। ਕੋਈ ਨੀ ਮੈਂ ਇੱਕ ਦਿਨ ਤੁਹਾਡੇ ਕੋਲੋਂ ਪੂਰਾ ਇਤਿਹਾਸ
ਹਾਂ ਉਹ ਸੁਣਾਵਾਂਗੇ ਜੀ ਪਿਛਲਾ ਸਾਰਾ ਕਿਵੇੈਂ ਸੱਤਯੁੱਗ ਤੋਂ ਐਵੇੈਂ ਦੁਸ਼ਟ ਦਮਨ ਜਿਹਦਾ ਆਪਣਾ ਮਤਲਬ ਕਿ ਉਹਨਾਂ ਦਾ ਜਨਮ ਨਹੀਂ ਹੋਇਆ ਉਹ ਮਤਲਬ ਕਿ ਪ੍ਰਗਟ ਹੀ ਹੋਏ ਸਨ।
ਪ੍ਰਗਟ ਹੋਏ ਸੀ। ਹੂੰ
ਸਾਡਾ ਜਨਮ ਹੁੰਦਾ ਮਾਤਾ ਦੇ ਗਰਭ ਵਿੱਚ ਉਹ ਉਹ ਨਹੀਂ ਸੀ ਉਹ
ਅੱਛਾ ਅੱਛਾ ਪ੍ਰਗਟ ਹੋਏ ਸੀ ਅੱਛਾ।
ਕੀ ਪੁਰਾਤਨ ਸਾਖੀ ਹੂੰ ਫੇਰ ਉਹ ਦੁਸ਼ਟ ਦਮਨ ਜੀ ਨੇ ਫੇਰ ਉੱਥੇ ਤਪ ਕੀਤਾ ਸੀ ਚਮਕਣ
ਹੇਮਕੁੰਡ ਸਾਹਿਬ ਅੱਛਾ ਜੀ।
ਉਹ ਸਾਡੇ ਉੱਥੇ ਉਹਨਾਂ ਦਾ ਇਤਿਹਾਸ ਵੀ ਏ। ਅਬ ਮੈਂ ਆਪਣੀ ਕਥਾ ਬਖਾਣੋ ਤਪ ਸਾਦਤ ਜੈਬਿਦ ਮੋਹਿ ਆਨੋ। ਹਾਂ ਉਹ ਕਹਿਣ ਲਗੇ ਹੁਣ ਤੁਹਾਨੂੰ ਮੈਂ ਆਪਣੀ ਕਤਾ ਸੁਣਾਨਾ। ਕਿਵੇ ਮੈਨੂੰ ਵਾਹਿਗੁਰੂ ਨੇ ਤਪ ਕਰਦਿਆਂ ਨੂੰ ਇੱਥੇ ਲਿਆਂਦਾ ਸੀ।
ਅੱਛਾ
ਹਮ। ਤੇ ਫੇਿਰ ਉਹਣ ਮੈਂ ਸਾਰੀ ਇੱਕ ਕਥਾ ਸੁਣਾਈ ਜੀ ਉਹਦੇ 'ਚ ਤੇ ਉਹਦੇ ਸਾਰਾ ਹੈਗਾ ਅਵ ਮੈਂ ਆਪਣੀ ਖਤਾ ਵਿਖਾ ਨੂੰ ਤਬ ਸਤ ਜ ਬਿਦ ਮੁਹਆ ਨੂੰ ਹੇਮਕੁੰਠ। ਪਰਵਤ ਹੈ ਜ ਉਹ ਉੱਥੇ ਸਪਤ ਸਿੰਘਿੰਗ ਸੋਭ ਇਥੇ ਤਾਂ। ਸੱਤ ਚੋਟੀਆਂ ਨੇ ਜੀ ਉੱਥੇਹ ਸੱਤ ਚੋਟੀਆਂ ਹੈਗੀਆਂ ਹੈ ਤੇ ਹੇਮ ਉੱਥੇ ਹੇਮ ਕੁੰਠ ਪਰਬਤ ਹੈ ਬਰਫ਼ ਦਾ। ਪਰਬਤ ਪਹਾੜ ਦੀ ਅਤੇ ਬਰਫ਼ੀ ਬਰਫ਼ ਅਤੇ ਸੱਤ ਚਛੋਟੀਆਂ ਕਹਿੰਦਾ ਵੀ ਉੱਥੇ ਪੰਾਂਡ। ਾ ਨੇ ਵੀ ਰਾਜ ਕੀਤਾ ਸੀ ਯੋਗ ਕਮਾਇਆ ਸੀ ਤਪੱਸਿਆ ਕੀਤੀ ਸੀ। ਸਪਤ ਸਿੰਗਤਹਿਨਾਮ। ਕਵਾਂ ਭੰਡ ਰਾਜ ਜਾਂ ਜੋ ਕਮਾਵਾਂ। ਕਹਿੰਦੇ ਵੀ ਉਹ ਉੱਥੇ ਫਿਰ ਤੇੈ ਮਦ ਕਿ ਤਪੱਸਿਆਸਾਦੀ ਮਹਾਕਾਲਕ ਕਾਲ ਕਾਰਾਂ ਦੀ ਉੱਥੇ ਕਹਿੰਦੇ ਅਸੀਂ ਤ ਤਪੱਸਿਆ ਕੀਤੀ ਬਹੁਤ ਜ਼ਿਆਦਾ ਫਿਰ ਮਹਾਂਕਾਲ ਕਾਲ ਕਾਕ ਇਹ ਦੇਵੀ ਨਹੀਂ ਹੈਗੀ ਕੋਈ ਇਹਦਾ ਮਹਾਂਕਾਲ। ਕਾਲਕਾ ਉਹਦਾ ਨਾਮ ਹੈ ਜਿਹੜਾ ਕਾਲ ਦਾ ਵੀ ਨਾਸ਼ ਕਰ ਦਿੰਦਾ ਹੁਣ ਕਾਲ ਸਬ ਦਾ ਨਾਸ਼ ਕਰ ਸਕਦਾ ਸਾਰੇ ਸੰ
ਸੰਸਾਰ ਦਾ ਅੱਛਾ।
ਡਾਂ ਦਾ ਸਭ ਦਾ ਪਰ ਇਹਦਾ ਕਾਗ ਤੁਹਾਨੂੰ ਅਸ ਕੇਵਲ ਅਕਾਲ ਪੁਰਖ ਕਰ ਸਕਦੇ ਨੇ। ਉਹਨਾਂ ਨੂੰ ਕਿਹਾ ਗਿਆ ਮਹਾਂਕਾਲ ਕਾਲਕਾਰਤ ਅਤੇ ਉਹ ਕਹਿੰਦੇ ਅਸੀਂ ਉਹਨਾਂ ਦੀ ਰਾਹ ਪ੍ਰਰਾਧਨਾ ਕੀਤੀ ਸੀ ਦੇਵੀ ਦੀ ਨੀ
ਅੱਛਾ,
ਫਿਰ ਫਿਰ ਇਹ ਬਿੱਦ ਕਰ ਤਪੱਸਿਆ ਵਿਓ ਦਵੈ ਤੇ ਏ ਰੂਪ ਵੈਗਿਓ ਕਹਿੰਦੇ ਵੀ ਤਪੱਸ ਕਰਦਿਆਂ ਕਰਦਿਆਂ ਅਸੀਂ ਉਹ ਦੋ ਰੂਪ ਤੋਂ ਇੱਕ ਹੋ ਗਏ। ਉਹਦੇ ਵਿੱਚ ਸਮਾਗ ਹੈ। ਕਾਲਪੁਰਕ ਵਿੱਚ ਕਹਿੰਦੇ ਉਧਰੋਂ ਧਰਤੀ ਤੇ ਸਾਡੇ ਜਿਹੜੇ ਮਾਤਾ- ਪਿਤਾ ਅਗਲੇ ਜਨਮ ਜ ਬਣਨਾ ਸੀ ਜਿਨਾਂ ਨੇ ਉਹਨਾਂ ਨੇ ਬੜੀ ਤਪੱ ਤਪੱਸਿਆ ਕੀਤੀ ਉਹਨਾਂ ਨੇ ਵੀ ਅਰਾਧਨਾ ਕੀਤੀ, ਬੜੇ ਯੋਗ- ਸਾਧਨਾ ਕੀਤੀ ਬੜੇ ਤੀਰਥ ਯਾਤ ਯਾਤਰਾ ਕੀਤੀ ਤਾਤ-ਮਾਤ ਮੂਰਤ ਅਲੱਗ ਅਰਾਦਾ ਬੋਗਦ ਯੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲ ਕਿ ਸੇਵਾ ਤਾਂ ਤੇ ਪਏ ਪ੍ਰਸੰਨ ਗੁਰਦੇਵ ਹੈ ਉਹਨਾਂ ਨੇ ਵੀ ਉਸ ਅਲੱਖ ਦੀ ਸੇਵਾ ਕੀਤੀ ਪਰਮੇਸ਼ਵਰ ਅਕਾਲ ਪੁਰਖ ਦੀ। ਫਿਰ ਉਹ ਪ੍ਰਸੰਨ ਹੋਏ ਹੋਣਗੇ ਸੇਵਾ ਤੋਂ ਉਹਦਾ ਨਾਂ ਸੀ ਗੁਰੂ ਤੇਗ ਬਹਾਦਰ ਸਾਹਿਬ।
ਅੱਛਾ ਜੀ,
ਗੁਜਰੀ ਜੀ। ਤੇ ਫੇਰ ਉਹਨਾਂ ਤੋਂ ਪ੍ਰਸੰਨ ਹੋਏ ਉਹਨਾਂ ਦੀ ਸੇਵਾ ਤੋਂ ਫੇਰ ਉਹਨਾਂ ਨੂੰ ਕਿਹਾ ਮੰਗੋ ਕੀ ਮੰਗਦੇ ਓ ਫੇਰ ਮਾਤਾ ਗੁਜਰੀ ਜੀ ਨੂੰ ਕਿਸੇ ਨੇ ਤਾਨਾ ਮਾਰਿਆ। ਸੀ ਵੀ ਜੰਨੀ ਜਨੇ ਤੋਂ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤਾਂ ਜੰਨੀ ਬਾਂਝ ਰਹੇ ਕਾਏ ਗਵਾਵੇ ਨੂੰ
ਬਾਏ, ਬਾਏ
ਮੈਨੂੰ ਐਸਾ ਪੁੱਤਰ ਦੇ ਜਿਹੜਾ ਦਾਨੀ ਵੀ ਹੋਵੇ, ਤਪਸਵੀ ਵੀ ਹੋਵੇ। ਦਾਤ ਅ ਸ਼ੂਰ ਵੀਰ ਵੀ ਹੋਵੇ। ਹ
ਅੱਛਾ,
ਭਗਤ ਵੀ ਹੋਵੇ। ਫਿਰ ਉਹਨਾਂ ਨੇ ਕਿਹੋ ਜਿਹਾ ਦੇ ਕੇਵਲ ਦੁਸ਼ਟ ਦਮਨ ਜੀ ਹੈਗੇ ਨੇ। ਉਹਨਾਂ ਨੂੰ ਅਸੀਂ ਪੁੱਛਦੇ ਹਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਬਈ ਤੂੰ ਸੰਸਾਰ ਤੇ ਜਾ
ਅੱਛਾ
ਕਹਿੰਦੇ ਵੀ ਤਿੰਨ ਪ੍ਰਭ ਜਵਾ ਆਇਸ ਮੈਂ ਦੀਆ ਤਬ ਜਨਮ ਕੱਲੂ ਮੈਂ ਲਆ ਕਹਿੰਦੇ ਵੀ ਸਾਡਾ ਤਾਂ ਮਨ ਨਹੀਂ ਕਰਦਾ ਸੀ ਅਸੀਂ ਆਈਏ ਸੰਸਾਰ ਦੇ ਚਿਤਨਾ ਵੀ ਉਹ ਹਮਰੂਆ ਮਨ ਕ ਚੁਭੀ ਰਹੀੁ ਪ੍ਰਭ ਬਈ ਸਾਨੂੰ ਲੋੜ ਨੀ ਸੰਸਾਰ ਤੇ ਆਉਣ ਦੀ ਕਹਿੰਦੇ ਅਸੀਂ ਕਰਨਾ ਕੀ ਹੈ ਸੰਸਾਰ ਤੇ ਜਾ ਕੇ ਵੀ ਕੁਝ ਕਰਨਾ ਜਪਣਾ ਹੀ ਹੈ ਪਰਮੇਸ਼ਵਰ ਦਾ ਨਾਂ ਤੇ ਇੱਥੇ ਅਸੀਂ ਜਪ ਰਹੇ ਹਾਂ ਕਿ ਮਂ ਕੋ ਹੋ ਗਏ ਹਾਂ ਕਹਿੰਦੇ ਫੇਿਰ ਸਾਨੂੰ ਪਰਮੇਸ਼ਰ ਆਪ ਸਮਝਾਇਆ ਨਹੀਂ ਲੋੜ ਹੈ ਸੰਸਾਰ ਵਿੱਚ ਜਿਉ ਤਉਂ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਲੋਕ ਪ
ਲੋਕ ਪੁੱਠੇ ਕੰਮਾਂ ਚ
ਸਮਝਾਇਆ ਬੁਝਾਇਆ ਬੜਾ ਵੀ ਸੰਸਾਰ ਹੈ ਨਾ ਹੁਣ ਲੋੜ ਹੈ ਤੁਹਾਨੂੰ ਜਾਣਾ ਹੀ ਪਏਗਾ ਕਹਿੰਦੇ ਚਿੰਤਾ ਨਾ ਕਰੋ ਮੈਂ ਤੁਹਾਨੂੰ ਬੜੀਆਂ ਸ਼ਕਤੀਆਂ ਦੇ ਕੇ ਭੇਜਾਂਗਾ ਤੁਹਾਡਾ ਹੁਕਮ ਮੇਰਾ ਹੁਕਮ ਹੁਕਮ ਹੋਏਗਾ ਮੈਂ ਆਪਣਾ ਸੁੱ ਤੋਹੇ ਨਿਵਾਜ ਜਾਂ ਪੰਥ ਪ੍ਰਸ਼ਰ ਕਰਦੇ ਸਾਜ ਤੁਸੀਂ ਇੱਕ ਸੰਸਾਰ ਜਾ ਕੇ ਨਵਾਂ ਪੰਥ ਉਚਾਰਨਾ
ਕਮਾਲ ਹੈਹ ਵੀਰ ਜੀ ਤੁਹਾਡੇ ਨਾਲ ਤੇ ਗੱਲ ਕਰਕੇ ਸਾਨੂੰ ਇਨਾ ਲੱਗਾ ਨਾ ਬਿਲਕੁਲ ਅਸੀਂਬਹੁਤ ਵਧੀਆ ਲੱਗਿਆ ਮੈਂ ਤੁਹਾਡੇ ਨਾਲ ਜ਼ਰੂਰ ਦੁਬਾਰਾ ਗੱਲ ਕਰਨਾ ਜਾਵਾਂਗੇ ਵੀਰ ਜੀ ਇੱਕ ਮਿੰਟ ਮੈਨੂੰ ਕੋਈ ਕੰਮ ਯਾਦ ਆ ਗਿਆ ਠੀਕ ਹੈ ਵੀਰ ਜੀ
ਕੋਈ ਗੱਲ ਨਹੀਂ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ